ਹੋ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਰੋਟੀ ਖਾ ਲਈ
ਹਾਂ ਰੋਟੀ ਤੇ ਖਾ ਲਈ ਪਏ ਹੋਸਪਿਟਲ ਗਈ ਦੀ ਸੀ।
ਕਿਉਂ
ਆ ਸਾਡੇ ਪੜੋਸੀਆਂ ਦੇ ਕਿਸੇ ਦੀ ਲੜਕੀ ਹੋਈ ਤੀਜੀ
ਅੱਛਾ। ਚਾ
ਵੱਡੇ ਆਪਰੇਸ਼ਨ ਨਾਲ ਆ ਫਿਰ ਉਹਦਾ ਬੜਾ ਮਨ ਖ਼ਰਾਬ ਸੀ ਉਹਦਾ
ਕਿਉਂ
ਬਸ ਲੜਕੀ ਤੀਜੀ ਹੋਈ ਵੱਡੇ ਆਪਰੇਸ਼ਨ ਨਾਲ ਤੇ ਹਾਂ ਮੈਂ ਤੈਨੂੰ ਕਿਹਾ ਮੈਂ ਕੋਈ ਗੱਲ ਨਹੀਂ ਕੁੜੀਆਂ ਪੜ ਲਿਖ ਕੇ ਬੜੀਆਂ ਅੱਗੇ ਜਾਂਦੀਆਂ ਨੇ
ਹਾਂ ਚਲੋ ਅੱਜ ਕੱਲ ਤੇ ਕੋਈ ਇੰਨਾ ਫਰਕ ਨਹੀਂ ਰਿਹਾ ਅੱਜ ਕੱਲ ਤਾਂ ਕੋਈ ਇੰਨਾ ਫ਼ਰਕ ਨਹੀਂ ਹੈ ਕਿਉਂਕਿ ਅੱਜ ਕੱਲ ਕੁੜੀਆਂ ਵੀ ਪੜ ਲਿਖ ਕੇ ਚੰਗੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਹੋਈਆਂ ਨੇ ਜੋ ਪਹਿਲੂ ਹੁੰਦਾ ਸੀ ਨਾ ਕੁੜੀ ਜੰਮਦੀ ਸੀ ਤੇ ਉਦੋਂ ਪਤਾ ਪਈ ਉਦੋਂ ਆਦਮੀ ਵੀ ਇੰਨੇ ਸਖ਼ਤ ਹੁੰਦੇ ਸੀ ਜਨਾਨੀਆਂ ਨੂੰ ਮਾਰਦੇ ਸੀ ਜਦੋਂ ਜਦੋਂ ਕੁੜੀ ਜੰਮੀ ਉ ਮਾਰਦੇ ਸਨ ਤੇ ਹੁਣ ਉਹ ਟਾਈਮ ਨੀ ਰਿਹਾ ਆ
ਜਨਾਨੀਆਂ ਮਾਰ ਖਾ ਵੀ ਲੈਂਦੀਆਂ ਸਨ
ਉਹ ਮਾਰ ਖਾ ਲੈਂਦੀ ਆ ਸੀਂ ਤੇ ਉਹ ਪੇਕੇ ਵੀ ਨਹੀਂ ਸੀ ਜਾ ਸਕਦੀਆਂ
ਅਹ ਤੇ ਆ ਅਨਪੜ੍ਹ ਅਨਪੜ੍ਹ ਸਨ ਨਾ
ਮਾਂ ਪਿਓ ਵੀ ਕਹਿੰਦੇ ਸੀ ਲੜ ਕੇ ਨਹੀਂ ਆਣਾ ਰਾਜੀ ਖੁਛੀ ਆਣਾ ਤੇ ਉੱਥੇ ਹੀ ਲੜ ਲੜ ਕੇ ਤੇ ਉੱਥੇ ਮਾਾਰਾ ਖਾ ਖਾ ਕੇ ਕੇ ਮਰ ਜਾਂਦੀਆਂ ਨੇ ਤੇ ਪੇਕੇ ਤੇ ਜਾਣਾ ਕੋਈ ਨਹੀਂ ਤੇ ਉਹ ਅਨਪੜ੍ਹ ਸਨ ਨਾ ਤਾਂ ਕਰਕੇ ਪੜ੍ਹੀਆਂ ਲਿਖੀਆਂ ਹੁੰਦੀਆਂ
ਹਾਂ
ਪੈਰਾਂ ਤੇ ਖਲੋ ਜਾਂਦੀਆਂ
ਹਾਂ ਆਹ ਮੈ ਪੇਕੀ ਵੀ ਜਾਂਦੀ ਈ ਤੇ ਮੈਂ ਤੁਹਾਡੇ ਕੋ ਵੀ ਰਹਿੰਦੀ ਮੈਂ ਆਪੇ ਕਮਾ ਕੇ ਖਾ ਲਾਂਗੀ
ਅੱਗੇ ਤਾਂ ਲੋਕੀ ਪੜ੍ਹਾਉਂਦੇ ਨੀ ਸੀ ਕੁੜੀ ਨੂੰ ਦੋ ਚਾਰ ਜਮਾਤਾਂ ਪੜਾ ਲੀਆਂ ਬੇਟੇ ਲਿਖ ਲੈਂਦੀ ਹ ਤੇ ਉਸ ਤੋਂ ਬਾਅਦ ਵੀ ਟਿਵਾਣੀ ਜਾ ਸਿਖਾਓ ਇਹਨੂੰ ਇਸ ਤੋਂ ਬਾਅਦ ਦੀ ਸਿਲਾਈ ਦੀ ਜਾ ਖਾਓ ਅੱਗੇ ਜਾ ਕੇ ਕੰਮ ਆਏਗੀ
ਹਾਂ ਤੇ ਉਹ ਵਲ ਲਿਖਣਾ ਪੜ੍ਹਵਾ ਗਿਆ ਸੋਰੇ ਜਾ ਕੇ ਚਿੱਠੀ ਪਾ ਸਕੇ ਬਸ
ਹਾਂ ਦੋ ਚਾਰ ਜਮਾਤਾਂ ਪਰਾਣੀਆਂ। ਫੇਰ ਚੱਦਰਾਂ ਲੈ ਦੇਣੀਆਂ ਐਲੋ ਜੀ ਕੱਢੋ। ਕਢਾਈ ਕਰੋ। ਦਾਜ ਚ ਚਦਰਾਂ ਚੁਦਰਾਂ ਸਾਰਾ ਸਮਾਨ ਆਪ ਪੜੇ ਹਥੀਂ ਬਣਾ ਕੇ ਲੈ ਜਾਣਾ ਤੇ ਉਹ ਸਾੜੀਆਂ ਵੀ ਆਪ ਕੱਢਣੀਆਂ ਸੂਟ ਸਾਟ ਵੀ ਕੱਢਣੇ ਮਤਲਬ ਆਪਣੇ ਹੱਥਾਂ ਨਾਲ ਕਰਕੇ ਸਮਾਨ ਲੈ ਗਦੀਆਂ ਸੀ ਪਰ ਕੁੜੀਆਂ ਦੀ ਏਥੋਂ ਤੱਕ ਹੈਗੀ ਸੀ ਅੱਗੇ ਓਕਾਤ ਬਾਈ ਏਨਾਂ ਨੇ ਐ ਕੰਮ ਨਹੀ ਕਰਨਾ
ਹੂ ਆ ਨਈ ਨਈ ਓ ਕੁੜੀਆਂ ਨੇ ਆਪਣੇ ਆਪ ਸਾਰੇ ਆਪਣੇ ਵਿਆ ਦੀਆਂ ਆਪੇ ਤਿਆਰੀਆਂ ਆਪਣੇ ਕੜਕੜਾਈ ਕਰਨੀ ਈ ਤੇ ਹੁਣ ਟੈਮ ਬੜਾ ਬਦਲ ਗਿਆ
ਤੇ ਹੁਣ ਪੜ੍ਹ ਲਿਖ ਜਾਂਦੀਆਂ ਨੇ ਤੇ ਆਪਣਾ ਚੰਗੇ ਚਗੇ ਓਦੇ ਤੇ ਪਹੁੰਚੀਆਂ ਹੋਈਆਂ ਨੇ ਤੇ ਅੱਜ ਕੱਲ੍ਹ ਤੇ ਮੁੰਡੇ ਤੇ ਜੰਮਦੇ ਈ ਕੋਈ ਵਿਰਲਾ ਸੁਣੀ ਦਾ ਕੋਈ ਮੁੰਡਾ ਜੰਮਿਆ ਜਿੱਥੇ ਵੇਖੋ ਕੁੜੀਆਂ ਈ ਕੁੜੀਆਂ ਕੁੜੀਆਂ ਈ ਕੁੜੀਆਂ ਕੋਈ ਵਕਤ ਆਏਗਾ
ਆ ਵਿੱਚ ਤੇ ਉਹ ਵਿੱਚ ਟੈਮ ਐਸਾ ਆ ਗਿਆ ਸੀ ਕੁੜੀਆਂ ਮੁੰਡਿਆਂ ਦੇ ਕੁੜੀਆਂ ਦੀ ਬੜੀ ਕਦਰ ਹੋ ਗਈ ਸੀ ਓਈ ਏ ਰਿਸ ਦਾ ਹੋਣਾ ਤੇ ਇੱਕ‌ ਅ ਇੱਕ ਕੁੜੀ ਹੋਣੀ ਦਸ ਮੁੰਡੇ ਹੋਣੇ ਤੇ ਕੁੜੀ ਵਾਲਿਆਂ ਵਿੱਚ ਚਵਾਇਜ਼ ਰੱਖਣੀ ਵੀ ਕੇੜਾ ਮੁੰਡਾ ਚੰਗਾ ਚੋਂ
ਓ ਲੋ ਟ ਟੈਮ ਤੇ ਹੁਣ ਹੈਗਾ ਵੇ ਕਿੰਨੇ ਜੁਆਨ ਜੁਆਨ ਮੁੰਡੇ ਚਾਲੀ ਚਾਲੀ ਸਾਲ ਦੇ ਬੈਠੇ ਨੇ ਕੋਈ ਕੁੜੀ ਨੀ ਹੈਗੀ ਈ
ਹਾਂ ਜੇਰਾ ਅੱਗੋਂ ਟੈਮ ਆਏਗਾ ਨਾ
ਆਂ ਅੱਗੇ ਤੇ ਚਲੋ ਅੱਠ ਦਸ ਦਸ ਬੱਚੇ ਹੁੰਦੇ ਸੀ ਦੋ ਚਾਰ ਕੁੜੀਆਂ ਹੋ ਗਈਆਂ ਦੋ ਚਾਰ ਮੁੰਡੇ ਹੋ ਗਏ ਤੇ ਹੁਣ ਟੈਮ ਆ ਗਿਆ ਹੁਣ ਓਨਾਂ ਬੱਚੇ ਦੋ ਈ ਜੰਮਣੇ ਨੇ ਤੇ ਜੇ ਦੋ ਕੁੜੀਆਂ ਨੇ ਤੇ ਚੱਲ ਜੀ ਕੁੜੀਆਂ ਈ ਠੀਕ ਨੇ ਤੇ ਜੋ ਮੁੰਡੇ ਨੇ ਮੁੰਡੇ ਦੋ ਤੋਂ ਤੀਸਰਾ ਬੱਚੇ ਨੀ ਹੁੰਦਾ ਤੇ ਅੱਜ ਕੱਲ੍ਹ ਤੇ ਇੱਕ-ਇੱਕ ਬੱਚੇ ਜੰਮ ਕੇ ਬੱਸ ਕਰ ਦਿੰਦੀਆਂ।
ਆਹ ਹਾਂ ਤੇ ਕੁੜੀਆਂ ਜੇੜੀਆਂ ਨਾ ਮਾਂ ਪਿਓ ਦੀ ਕਦਰ ਕੁੜੀਆਂ ਈ ਕਰਦੀਆਂ ਨੇ।
ਹਾਂ ਓ ਕੈਂਦੇ ਨੇ ਕੁੜੀਆਂ ਜੇ ਰਵਾਜ ਚੱਲ ਪਏ ਨਾ ਵੀ ਕੁੜੀਆਂ ਮਾਂ ਪਿਓ ਨੂੰ ਕੁੜੀਆਂ ਰੱਖਣਗੀਆਂ ਤੇ ਆਸ਼ਰਮ ਈ ਖ਼ਤਮ ਹੋ ਜਾਣ। ਖੱਲ ਸਾਰੇ ਆਸ਼ਰਮ ਬੰਦ ਹੋ ਜਾਣ। ਤੇ ਜੇ ਕੁੜੀਆਂ ਕੋਲ ਰੈਂਣਾ ਹੋਵੇ ਤੇ-ਤੇ ਮੁੰਡ ਡੇ ਨੇ ਜੇ ਅਸੀਂ ਓ ਮੁੰਡੇ ਮੰਗਨੇ ਆਂ। ਤੇ ਮੁੰਡਿਆਂ ਦਾ ਕੀ ਭਰੋਸਾ ਕਲ ਨੂੰ ਨੂੰਹ ਆ ਕੇ ਰੱਖੇ ਨਾ ਰੱਖੇ।
ਹਾਂ ਨਈ-ਨਈ ਮੁੰਡੇ ਵਿਰਦਾਸ਼ਮ ਛੋੜ ਆਂਦੇ ਨੇ ਫੇਰ
ਆਬਰੀ ਦਾ ਚੋ ਪੁੱਤਰ ਵੀ ਫੇਰ ਨੂੰਹਾਂ ਦੇ ਹੋ ਜਾਂਦੇ ਨੇ।
ਹਾਂ ਘਰੋਂ ਬਾਣੇ ਨਾ ਲੈ ਜਾਣਗੀਆਂ ਨਵਾਂ ਘਾਰ ਬਣਾਇਆ ਸੀ ਤੇ ਤਾਨੂੰ ਮਾਂ ਨਵਾਂ ਘਾਰ ‌ਈ ਛੱਡ ਆਵਾਂ।
ਹਾਂ ਮਾਂ ਪਿਓ ਮਕਾਨ ਬਣਾ-ਬਣਾ ਕੇ ਮਰ ਜਾਂਦੇ ਨੇ।
ਆਂ ਮਾਂ ਵੀ ਭੋਲੀ ਮਾਂ ਵੀ ਭੋਲੀ ਹੁੰਦੀ ਏ।
ਹਾਂ
ਓ ਵੀ ਕੱਪੜੇ ਲੈ ਕੇ ਧੁਲ ਪੈਂਦੀ ਏ ਤੇ ਜੇੜੇ ਪੜੀ ਲਿਖੀ ਮਾਂ ਏ ਓਨੇ ਨਾ ਤੇ ਬੱਚਿਆਂ ਦਾ ਮਕਾਨ ਕੀਤਾ ਹੁੰਦਾ ਓ ਕਿਸੇ ਦੀ ਸਲਾ ਲੈ ਕੇ ਵਕੀਲ ਵਕੂਲ ਦੀ ਆਪਣੇ ਵਸੀਅਤ ਬਦਲ ਦਿੰਦੀ ਏ।
ਹਾਂ
ਫੇਰ ਓ ਵਕੀਲ ਸਲਾਹ ਦਿੰਦਾ ਕਿ ਏਨਾਂ ਨੂੰ ਬਾਰ ਕੱਢ। ਏ ਆਪਣਾ ਜਿੱਥੇ ਮਰਜ਼ੀ ਜਾ ਕੇ ਮਕਾਨ ਕਰਾਏ ਤੇ ਲੈਣ ਤੇ
ਏ ਤੇ ਨਾ ਰਵਾਜ ਏ ਨਾ ਕੁੱਝ ਹੋ ਜਾਣਾ ਚਾਈਦਾ ਜੇ ਮਾਂ ਪਿਓ ਗਲਤੀ ਨਾਲ ਬੱਚਿਆਂ ਦੇ ਨਾ ਕਰ ਬੈਠੇ ਬੱਚੇ ਨਈ ਰੱਖਦੇ ਤੇ ਕੋਈ ਸਾਬ ਹੋਣਾ ਚਾਈਦਾ ਵੀ ਓ ਵਾਪਸ ਲੈ ਸਕਣ।
ਨਈ-ਨਈ ਵਾਪਸ ਓ ਐ ਵ ਵ ਵਕੀਲ ਸਲਾ ਦੇ ਦਿੰਦੇ ਨੇ ਫੇਰ ਵਕੀਲ ਸਲਾਹ ਦੇ ਦਿੰਦੇ ਨੇ ਸਭ ਕੁਝ ਹੋ ਜਾਂਦਾ ਵੇ ਇਦੇ-ਇਦੇ ਏ। ਇਸ ਸੋ ਐ ਲੱਗਦਾ ਵੇ ਕਿ ਮਾਂ ਬਾਪ ਕੋਈ ਵੀ ਆਪਣੀ ਜਾਇਦਾਦ ਬੱਚਿਆਂ ਨਾਮ ਨਾ ਕਰਨ
ਆ ਨਾ ਕਰੇ ਅਸੀ ਸਿਖਾਂਦੇ ਪੇ ਨੇ।
ਹਾਂ ਭਾਵੇਂ ਬੱਚੇ ਜਿੰਨੇ ਮਰਜ਼ੀ ਚੰਗੇ ਹੋਣ ਜਿੰਨੇ ਮਰਜ਼ੀ ਚੰਗੇ ਹੋਣ ਪਰ ਟਾਈਮ ਬਦਲਦਿਆਂ ਪਤਾ ਨਈ ਲੱਗਦਾ ਹਾਂ। ਬੱਚਾ ਚੰਗਾ ਐ ਕੱਲ ਨੂੰ ਉਦਾ ਸਾਥ ਹੋਰਾ ਮਿਲ ਗਿਆ ਉਨੂੰ ਸਿਖਾਣ ਆਲਾ ਕੋਈ ਇਹੋ ਜਿਹਾ ਮਿਲ ਗਿਆ। ਤੇ ਬੱਚਾ ਉਦੇ ਪਿੱਛੇ ਲੱਗ ਜਾਏਗਾ। ਤੇ ਇੱਥੋਂ ਇਹ ਸਬਕ ਮਾਂ-ਪਿਓ ਸਿੱਖਣਗੇ ਆਪਣੀ ਜੇ ਜ਼ਮੀਨ ਜਜਾਦ ਜੀਂਦੇ ਜੀ। ਆਪਣੇ ਬੱਚਿਆਂ ਨਾਮ ਨਾ ਕਰਨ।
ਪਰ ਓ ਇਹ ਭੁੱਲ ਜਾਂਦੇ ਨੇ ਬਈ ਅਸੀਂ ਬੁੱਢੇ ਹੋਣਾ ਕਲ ਨੂੰ ਸਾਡੇ ਬੱਚੇ ਸਾਡੇ ਨਾਲ ਏਂਜ ਕਰ ਸਕਦੇ ਨੇ। ਐ ਗਲ ਤੇ ਭੁੱਲ ਈ ਜਾਂਦੇ ਨੇ ਨਾ।
ਹਾਂ ਹੁੰਦਾ ਐ ਅੱਜ ਕੱਲ ਫਿਲਮਾਂ 'ਚ ਇਹ ਚੀਜ਼ ਵਿਖਾਂਦੇ ਨੇ। ਬਈ ਲੇਖ ਕੇ ਵੇਖ ਕੇ ਜੇੜੇ ਬੱਚੇ ਨੇ ਸਬਕ ਸਿੱਖ ਜਾਣ। ਬੋਤ ਫਿਲਮਾਂ 'ਚ ਏ ਚੀਜ਼ ਵਿਖਾਂਦੇ ਨੇ ਵੀ ਏ ਵੇਖ ਕੇ ਬੱਚੇ ਜੇੜੇ ਬੱਚੇ ਨੇ ਏ ਸਬਕ ਸਿੱਖ ਜਾਣ। ਕੁਛ ਸਿਖਾਉ ਸਿਖ ਵੀ ਜਾਂਦੇ ਨੇ ਕਈ ਭੈੜੇ ਵੀ ਚੰਗੇ ਹੋ ਜਾਂਦੇ ਨੇ ਵੇਖ ਕੇ
ਓ ਵਖਾਂਦੇ ਨੇ ਨਨਾਣਾ ਪੇਕੇ ਆਂਦੀਆਂ ਭਰਜਾਈਆਂ ਕਈ ਨਈ ਪੁੱਛਦੀਆਂ। ਤੇ ਤੇ ਓ ਇਹ ਭੁਲ ਜਾਂਦੀਆਂ ਵੀ ਸਾਡੀਆਂ ਧੀਆਂ ਨੇ ਏ ਵੀ ਕੱਲ ਨੂੰ ਨਨਾਣਾ ਬਣਨਗੀਆਂ। ਸਾਡੀਆਂ ਨੂੰਹਾਂ ਦੀਆਂ ਓ ਜੇ ਤੁਹਾਡੇ ਧੀਆਂ ਨੂੰ ਨਈ ਪੁੱਛਣਗੇ ਤੁਹਾਨੂੰ ਕਿਵੇਂ ਲੱਗੇਗਾ। ਪਰ ਨਾ, ਗਹਿਰਾਈ ਤੱਕ ਸੋਚਦੇ ਨਹੀ
ਇੰਨੀ ਦੂਰ ਸੋਚ ਨੀ ਹੈਗੀ ਨਾ। ਸੋਚ ਲੋਕਾਂ ਦੀ ਸੋ ਗਈ ਏ। ਲੋਕਾਂ ਦੀ ਸੋਚ ਮਰ ਗ‌ਈ ਏ। ਲੋਕਾਂ ਦੀ ਸੋਚ ਇੰਨੀ ਗਹਿਰਾਈ ਤੱਕ ਨਈ ਜਾਂਦੀ। ਤੇ ਹੁਨ ਜੋ ਹੈ ਸਾਹਮਣੇ ਉਹ ਦਿਖ ਰਿਹਾ ਹੁੰਦਾ। ਸੋਚਦਾ ਇਹ ਜੋ ਹੈ ਏਹਿ ਹੈਗਾ ਸਾਮਣੇ ਇਹ ਹੈਗਾ, ਇਹੀ ਹੈਗਾ। ਇੰਨੀ ਦੂਰ ਤੱਕ ਸੋਚ ਨਈ ਹੁੰਦੀ। ਦੇਈ ਵੋ ਪੜ੍ਹੇ-ਲਿਖੇ ਜਿਹੜੇ ਮਾਂ ਬਾਪ ਨੇ, ਉਹ ਬੜੀ ਦੂਰਦਰਸ਼ੀ ਉਹਨਾਂ ਦੀ ਹੁੰਦੀ ਐ ਨਿਗਾਹ ਪਰ, ਬੋਤ ਏਹੋ ਜੇ ਲੋਕੀਂ ਬੋਤ ਘੱਟ ਨੇ ਜੇੜੇ ਏ ਸੋਚ ਰੱਖਦੇ ਹੋਣ, ਬਹੁਤੇ ਲੋਕਾਂ ਦੀ ਸੋਚ ਬੋਤ ਗਿਰੀ ਹੁੰਦੀ ਏ।
ਵੋ ਪਹਿਲੋ-ਪਹਿਲੋ ਹੁੰਦਾ ਸੀ ਨਾ ਬਈ, ਕਿਸੇ ਕੁੜੀ ਦਾ ਆਦਮੀ ਗੁਜ਼ਰ ਗਿਆ ਨਾ ਤੇ ਓ ਉਸਨੂੰ ਦੁਬਾਰਾ ਸ਼ਾਦੀ ਨੀ ਸੀ ਕਰਦੇ। ਓ ਫੇਰ ਕੁੜੀ ਭਾਵੇਂ ਲੋਕਾਂ ਦੇ ਘਰ ਕੰਮ ਕਰਕੇ ਕਰੇ, ਕੰਮ ਕੁਛ ਕਰੇ ਤੇ ਤਾਂ ਗੁਜ਼ਾਰਾ ਕਰਦੇ ਸੀ। ਅੱਜ-ਕੱਲ ਤੇ ਦੂਸਰੀ ਸ਼ਾਦੀ ਕਰ ਦਿੰਦੇ ਨੇ। ਤੇ ਜੇ ਅੱਜ-ਕੱਲ੍ਹ ਨਾ ਵੀ ਕਰਨ। ਕੁੜੀਆਂ ਪੜ੍ਹੀਆਂ ਲਿਖੀਆਂ ਪੈਰਾਂ ਤੇ ਖਲੋਤੀਆਂ ਹੋਈਆਂ ਝੱਟ ਆਪਣਾ ਕੋਈ ਨਾ ਕੋਈ ਵੇਖ ਲੈਂਦੀਆਂ ਨੇ। ਰੋਟੀ ਪਾਣੀ ਦਾ ਲੈਂਦੀਆਂ
ਹਾਂ, ਰੋਟੀ ਦਾ ਉਹ ਤਾਂ ਰੋਟੀ ਖਾਣੀ ਐ, ਰੋਟੀ ਦਾ ਕੀ ਏ। ਨਈ ਬਣਾਣੀ ਐ ਠੀਕ ਆ, ਬਥੇਰੇ ਪੀਜੀ ਖੁੱਲੇ ਹੋਏ ਆ। ਬਥੇਰੇ, ਨਾ ਈ ਕੋਈ ਯੂਟਿਊਬ ਤੇ ਹਾਲ ਚੀਜ਼ ਬਣਾਂਣੀ ਸਿਖਾ ਦਿੰਦੇ ਨੇ। ਅਗਰ ਨਹੀ ਵੀ ਆਂਦੀ, ਯੂਟਿਊਬ ਤੇ ਵੇਖ ਕੇ ਸਿੱਖ ਲੈਂਦੀਆਂ ਨੇ। ਆਪਣੇ ਲਈ ਵਿਆਹ ਕਰ ਲੈਂਦੀਆਂ ਨੇ।
ਪਰ, ਧੀਆਂ ਨੂੰ ਪੜ੍ਹਾ-ਲਿਖਾ ਲੋ ਨਾ। ਧੀਆਂ ਵੀ ਪੁੱਤਰਾਂ ਦਾ ਈ ਕੰਮ ਕਰਦੀਆਂ। ਜੇ ਪੁੱਤਰ ਨਈ ਹੈਗੇ ਨਾ ਤੇ ਧੀਆਂ ਸੰਭਾਲਦੀਆਂ ਨੇ ਮਾਂ-ਪਿਓ ਨੂੰ ਸੰਭਾਲਦੀਆਂ, ਪੜ੍ਹੀਆਂ-ਲਿਖੀਆਂ ਪੈਰਾਂ ਤੇ ਖਲੋ ਜਾਂਦੀਆਂ ਤੇ ਓ ਈ, ਅੱਜ-ਕੱਲ੍ਹ ਲੋਕੀ ਕੁੜੀਆਂ 'ਚ ਨਾ ਫਰਕ ਨਹੀ ਸਮਝਦਾ
ਹੂੰ। ਐਹ ਬਹੁਤ ਗਰੀਬ ਘਰ ਦੀਆਂ ਕੁੜੀਆਂ ਜੱਜ ਬਣੀਆਂ ਨੇ। ਗ਼ਰੀਬ ਘਰ ਦੀਆਂ ਕੁੜੀਆਂ ਬੜੇ ਉਚੇ ਕੋਹਦੇ ਤੇ ਗਈਆਂ ਨੇ।
ਹਾਂ।
ਆ ਪਿੱਛੇ ਕੁੜੀ ਓ, ਪਈ ਐ ਓਹ ਗਰੀਬ ਘਰ ਦੀ ਸੀ। ਜੱਜ ਬਣੀ ਓਹਦਾ ਇੰਟਰਵਿਊ ਆਇਆ ਸੀ। ਓਦਾ ਪਿਓ ਆਟੋ ਚਲਾਂਦਾ ਸੀ। ਓਦਾ ਪਿਓ ਆਟੋ ਚਲਾਂਦਾ ਸੀ। ਉਹ ਸਰਦਾਰ ਸੀਗਾ। ਉਹਨੇ ਕਿਦਾ-ਕਿਦਾ ਕਰ ਕੁੜੀ। ਕੁੜੀ ਉਹਦੀ ਇੰਟਰਵਿਊ ਦਿੰਦੀ ਕੁੜੀ ਰੋ ਪਈ। ਕੁੜੀ ਰੋ ਪਈ ਕਿ ਮੇਰਾ ਤੇ ਉਹ ਆਪਣੇ ਬੋਟ ਨੀ ਸੀ ਲੈਂਦਾ ਤੇ ਮੇਰੀ ਫੀਸ ਦਿੰਦਾ ਸੀ। ਤੇ ਅੱਜ ਉਹ ਕੁੜੀ ਦਾ ਇੰਟਰਵਿਊ ਸਾਰੇ ਲੈਂਦੇ ਪ‌ਏ ਨੇ। ਪਿਓ ਉਹਦਾ ਖੁਸ਼ੀ ਦਾ ਰੋਂਦਾ, ਖੁਸ਼ੀ 'ਚ। ਮੈਂਨੂੰ ਕੋਈ ਪੁੱਛਦਾ ਨ੍ਹੀਂ ਸੀ। ਤੇ ਹੁਣ ਮੈਂ ਕਿੱਥੇ ਪਹੁੰਚ ਗਿਆ ਵਾਂ। ਤੇ ਇਸ ਕਰਕੇ ਆਪਣੀ ਸੋਚ ਨੂੰ, ਆਪਣੀ ਸੋਚ ਨੂੰ ਬਦਲਣਾ ਪੈਣਾ ਏ।
ਹੁਣ ਪੜ੍ਹਾਣਾ ਵੀ ਕਿਹੜਾ ਮਜ਼ਾਕ ਏ। ਅੱਜ-ਕੱਲ੍ਹ ਪਤਾ ਕਿੰਨੀਆਂ ਪੜ੍ਹਾਈਆਂ ਤੇ ਕਿੰਨੀ ਮਹਿੰਗਾਈ ਏ। ਟੈਂਪੂ ਚਲਾ ਕੇ ਉਹਨੂੰ ਪੜਾਨਾ ਜਾਂ ਕੁੱਛ। ਧੀ ਚੰਗੀ ਹੋਵੇ ਉਹ ਤੇ ਸੋਚਣਾ ਈ ਨਾ ਮੈਨੂੰ ਕਿਸੇ ਤਰ੍ਹਾਂ ਪਰ ਕੋਈ ਕਈ-ਕਈ ਨਹੀਂ ਯਾਦ ਰੱਖਦੇ। ਕੀ ਸਾਡੇ ਪਿਓ ਨੇ ਸਾਨੂੰ ਕਿਸ ਤਰ੍ਹਾਂ ਪੜ੍ਹਾਇਆ।
ਪੁਰਾਣੇ ਜ਼ਮਾਨੇ 'ਚ ਪੜ੍ਹਾਈ ਇੰਨੀ ਮਹਿੰਗੀ ਨਹੀਂ ਸੀ।
ਨਾ।
ਇੰਨੀ ਮਹਿੰਗੀ ਪੜ੍ਹਾਈ ਨਹੀਂ ਸੀ। ਤੇ ਜੇ ਮਹਿੰਗੀ ਹੈ ਵੀ ਸੀ। ਕੁਝ ਸਕੂਲਾਂ ਚੋ ਕੁਝ ਚੰਦ ਲੋਕਾਂ ਲਈ ਸੀ, ਜਿਹੜੇ ਬੜੇ ਪੈਸੇ ਵਾਲੇ ਨੇ।
ਹਮ।
ਆਮ ਲੋਕੀ ਆ ਥੋੜ੍ਹੇ ਮੀਡੀਅਮ ਪੈਸੇ ਵਾਲੇ ਬੰਦੇ, ਸਭ ਇੱਕੋ ਜਗ੍ਹਾ ਬੱਚੇ ਨੂੰ ਪੜ੍ਹਾਉਂਦੇ ਸੀ। ਜੋ ਅਸੀਂ ਪੜੇ ਆ, ਸਾਢ ਨਾਲੋਂ ਲੱਖ ਪਤਾ ਕੁੜੀਆਂ ਦੇ ਕਰੋੜਪਤੀ ਦੀਆਂ, ਕੁੜੀਆਂ ਦਾ ਕੁੜੀਆਂ ਪੜ੍ਹਦੀਆਂ ਸੀ ਉਸੇ ਸਕੂਲ ਵਿੱਚ।
ਹਮ।
ਉਸ ਸਕੂਲ 'ਚ ਉਸੇਲੇ ਇਹ ਚੀਜ਼ ਨਹੀਂ ਸੀ, ਕਿ ਉਹ ਜਿਹੜਾ ਬਹੁਤਾ ਪੈਸੇ ਵਾਲਾ ਵੱਡੇ ਸਕੂਲ ਪਾਏਗਾ, ਪਾਉਂਦੇ ਸੀ। ਕੁਝ ਲੋਕੀ ਹੋਣਗੇ, ਪਰ ਹੁਣ ਤਾਂ, ਹਾਂ। ਆਹ ਹੁਣ ਜਿਹੜਾ ਨਾ, ਹੁਣ ਇਹ ਚੀਜ਼ ਹੋ ਗਈ ਹੈ। ਹੁਣ ਹਰ ਕੋਈ ਸਕੂਲ ਨੂੰ ਪਸੰਦ ਕਰਦਾ ਵੇ, ਵੀ ਸਕੂਲ ਨੂੰ ਪ੍ਰਾਈਵੇਟ ਸਕੂਲ 'ਚ ਪਾਈਏ।
ਹਮ।
ਪ੍ਰਾਈਵੇਟ ਸਕੂਲ 'ਚ ਪਾਈਏ, ਜਿੱਥੇ ਅਸੀਂ ਬਈ ਫੀਸ ਭਾਵੇਂ ਦੇਣੀ ਪਵੇ। ਇੰਨੀ-ਇੰਨੀ ਜਿੰਨੀ ਤਨਖਾਹ ਹੁੰਦੀ ਹੈ, ਉਹ 'ਚੋ ਅਦੀਆ ਤਨਖਾਹਾ ਤੇ ਫੀਸਾ ਚਲੀ ਜਾਂਦੀਆਂ ਨੇ।
ਹਮ।
ਤੇ ਜੇ ਬੱਚਾ ਪੜ੍ਹਨ ਵਾਲਾ ਹੋਏਗਾ, ਤੁਹਾਡਾ ਪੈਸਾ ਲਾ ਸਾਰਥਕ ਹੋਏਗਾ। ਇਹ ਤਾਂ ਤੁਹਾਡਾ, ਤੁਸੀਂ ਇੰਨੀ ਕਮਾਈ ਲਾਉਂਦੇ ਹੋ। ਪਰ ਅੱਜ ਕੱਲ੍ਹ ਟਾਈਮ ਐਸਾ, ਫ਼ੋਨਾਂ ਨੇ ਬੜਾ ਟਾਈਮ, ਬੱਚਿਆਂ ਨੂੰ ਖ਼ਰਾਬ ਕਰ ਛੱਡਿਆ।
ਹਮ।
ਤੇ ਬੱਚੇ ਪੜ੍ਹਾਈ ਦੇ ਨਾਲ ਨਾਲ, ਜਦੋਂ ਫੋਨ 'ਚ ਲੱਗ ਜਾਂਦੇ ਨੇ ਤੇ ਪੜ੍ਹਾਈ ਵੀ ਭੁੱਲ ਜਾਂਦੇ ਨੇ। ਹਾਂ, ਟੇਮ ਬੜਾ ਖਰਾਬ ਆ ਗਿਆ, ਬਹੁਤ ਟੇਮ ਖਰਾਬ ਏ।
ਪੜ੍ਹਾਈ ਵੀ ਤਾਂ ਫੋਨਾਂ ਚੋਂ ਹੀ ਕਰਦੇ ਨੇ ਨਾ, ਕੰਮ ਕਰਨਾ, ਹੋਮਵਰਕ ਕਰਨਾ ਫੋਨ 'ਚੋਂ ਕਰਨਾ। ਅੱਜ ਕੱਲ, ਸਭ ਕੋਈ ਫੋਨ ਤੇ ਆ ਗਿਆ। ਅਜ ਕੱਲ ਭਹਿਲੋ ਜਬਾਨੀ
ਤੇ, ੳਨਾ ਦੇ ਸਕੂਲ ਬੰਦ ਹੋ ਗਏ। ਬੱਚਿਆਂ ਨੂੰ, ਫੋਨ ਤੇ ਪੜ੍ਹਾਈ ਸ਼ੁਰੂ ਕਰਤੀ। ਤੇ ਬੱਚਿਆਂ ਨੇ ਫਿਰ, ਹੌਲੀ-ਹੌਲੀ ਬੱਚਿਆਂ ਪੜ੍ਹਾਈ ਘੱਟ ਕਰਨੀ। ਤੇ ਫ਼ੋਨ ਨੂੰ ਆਪਣੇ, ਇਸਤੇਮਾਲ ਜ਼ਿਆਦਾ ਕਰਨਾ। ਆਪਣੀ ਯਾਰੀ-ਦੋਸਤੀ ਗੱਲਾਂ ਕਰਨਾ।
ਜਿਸ ਤਰ੍ਹਾਂ ਜਮਾ-ਘਟਾ ਦੇ ਸਵਾਲ ਨੇ, ਗੁਣਾ-ਭਾਗ ਦੇ, ਉਹ ਹੁਣ ਐਵੇਂ ਨਹੀਂ ਆਉਂਦੇ ਕਿਸੇ ਨੂੰ ਕਰਨੇ, ਉਹਦੇ ਵਿੱਚੋਂ ਇੱਕ ਕਹਿੰਦੇ ਕੈਲਕੂਲੇਟਰ ਜਿਹਣੀ ਹੈ।
ਹਾਂ ਹਾਂ, ਆਹ ਸਾਡੇ ਟਾਈਮ ਤੇ ਗਿਣ-ਗਿਣ ਕੇ ਹਰ ਚੀਜ਼ ਨੂੰ ਲਿਖਣਾ ਕਰਨਾ, ਤੇ ਹਾਂ ਇਸ ਕਰਕੇ ਨਾ, ਇਸ ਕਰਕੇ ਟਾਈਮ ਦਾ ਬੜਾ ਹੀ ਟਾਈਮ ਨਾਲ, ਬੜਾ ਕੁਝ ਚੀਜ਼ ਬਦਲ ਗਈ ਹੈ। ਬਹੁਤ ਚੀਜ਼ ਬਦਲ ਗਈ। ਇਸ ਲ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ, ਕਿ ਕੁੜੀਆਂ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ।
ਨਾ।
ਕੁਡੀਆਂ ਮੁੰਡਿਆਂ ਤੋਂ ਕੱਟ ਨੀ ਹੈਗੀਆਂ, ਪਹਿਲੇ ਟਾਈਮ ਲੋਕਾਂ ਨੇ ਇੰਨੇ ਦਾਜ ਦੇਣੇ ਹਮ। ਤੇ ਹਾਂ, ਅਜ ਕੱਲ ਕੁੜੀਆਂ ਇੰਨੇ ਜਾਗਰੂਕ ਨੇ, ਉਹ ਸਾਫ਼ ਕਹਿ ਦਿੰਦੀਆਂ ਨੇ ਕਿ ਮੈਨੂੰ ਕੁਛ ਨਹੀਂ ਦੇਣਾ ਤੁਸੀਂ, ਮੇਰੇ ਤੇ ਇੰਨਾ ਪੜ੍ਹਾਈ ਪੈਸਾ ਲਗਾਇਆ ਤੁਸੀਂ, ਤੇ ਮੈਨੂੰ ਤੁਸੀਂ ਕੁਝ ਨਹੀਂ ਦੇਣਾ। ਚਲੋ, ਇਹ ਸੋਚ ਅੱਗੇ ਜਾਏਗੀ ਤੇ ਬੜਾ ਫ਼ਰਕ ਪਏਗਾ। ਤੇ
ਹਾਂ।
ਬਹੁਤ ਫ਼ਰਕ ਪਏਗਾ। ਹਾਂ, ਹਾਂ ਹਾਂ ਓਹੀ ਤੇ ਟੈਮ-ਟੈਮ ਨਾਲ ਹਰ ਚੀਜ਼ ਬਦਲ ਜਾਂਦੀ ਐ। ਪਹਿਲੇ ਸਕੂਲ ਸਨ। ਬੱਚਿਆਂ ਨੇ ਭੁੰਜੇ ਜਾ ਕੇ ਬੈਣਾ ਟਾਟਾਂ ਉੱਤੇ।
ਹਾਂ, ਬੋਰੀਆਂ ਘਰੋਂ ਲੈ ਕੇ
ਬੋਰੀਆਂ ਘਰੋਂ ਲੈ ਕੇ ਜਾਣੀਆਂ, ਤਖਤੀ ਹੋਣੀ, ਤਖਤੀ ਗਾ ਗਾਚੀ ਨਾ ਓਨੂੰ ਕਰਕੇ ਤੇ ਤਖਤੀ ਲਿਖਣੀ, ਤੇ ਸ਼ਾਹੀ ਹੁਣੀ ਉਹਨੂੰ ਉਹਦ ਮਿੱਟੀ ਦੀ ਦਵਾਤ ਧੋਣੀ, ਉਹਦੇ ਚ ਸ਼ਾਹੀ ਨੂੰ ਘੋਲ ਕੇ ਤੇ ਕਲਮ ਕੱਟ
ਬਾਅਦ ਓਨਾਂ ਨੇ ਬੋਲਣਾ, ਇਮਲਾ ਬੋਲਣੀ ਤਤ ਪੋਛ ਕੇ ਓਦੇ ਤੇ ਲਿਖਣੀ ਸਾਰੀ
ਹਾਂ, ਤਖ਼ਤੀ ਪੋਜ ਹਾਂ, ਤਖ਼ਤੀ ਪੋਜ਼ ਕੇ ਤੇ ਔਦੋਂ ਸਕੂਲ ਚ ਰੱਖਣੀ ਤੇ ਓ ਟੈਮ ਓ, ਓ ਟੈਮ ਬੜਾ ਈ ਬੋਤ ਈ ਬਲਕਿ ਹੁਣ ਸੋਚੋ ਕ ਚਾਈਦਾ, ਕਿ ਓ ਟੈਮ ਕਿੱਥੇ ਗਿਆ।
ਹਂ।
ਓ ਟੈਮ ਕਿੱਥੇ ਗਿਆ। ਓ ਅੱਜ ਦਾ ਟੈਮ ਏ ਬੜਾ ਫਾਸਟ ਹੋ ਗਿਆ। ਬੋਤ ਫਾਸਟ ਹੋ ਗਿਆ, ਟੈਮ ਅੱਜ-ਕਲ। ਹਾਂ ਹਾਂ, ਨੀਂ ਓ ਤੇ ਹੈ ਈ ਐ, ਹਾਂ ਟਾਈਮ-ਟਾਈਮ ਨਾਂ ਹਰ ਚੀਜ਼ ਬਦਲ ਜਾਂਦੀ ਐ। ਪਹਿਲਾਂ ਜਦੋਂ, ਸ ਜੋ ਉਹ ਓ ਜਦੋਂ ਟਾਈਮ ਜਦੋਂ ਓ ਜਾਤੇ ਸਾਧਨ ਬੜੇ ਖ਼ਰਾਬ ਸਨ।
ਹਾਂ।
ਕਿਤੇ ਆਣਾ-ਜਾਣਾ